ਚਾ ਲ ਜੀ ਦੀ ਐ
ਵਧੀਆ ਤੁਸ ਸੁਨਾਔ?
ਬਸ ਵਧੀਆ, ਕੀ ਕਰ ਰਹੇ ਸੀਗੇ।
ਬਸ ਲੰਚ ਕਰਕੇ ਫ੍ਰੀ ਹੋਏ ਸੀ ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਸੀ?
ਨਾ ਅਸੀਂ ਤੇ ਹਲੇ ਕੀਤਾ ਨੀ। ਬਸ ਹੂਣੇ ਬੇਟਾ ਸਕੂਲ ਤੋਂ ਆਏਗਾ ਫੇਰ ਲੱਗੇਗਾ ਲੰਚ ਕੀ ਬਣਾਯਾ ਅੱਜ? ਮੈਂ ਤੇ ਤੂਰੈਹੀ ਬਣਾਏ ਤੂਰੈਹੀ ਬਣਾਈ ਗ੍ਰੀਨ ਹਾਂ। ਹੂੰ ਹੁਣੇ ਇੱਕਦਮ ਨੀਂਦ ਜੀ ਆ ਰਹੀ ਸੀ ਤੇ ਕੌਫੀ ਬਨਾ ਕੇ ਪੀਤੀ।
ਕੋਫੀ ਬਣਾ ਕੇ ਪੀਤੀ
ਕਾਫੀ ਨਾਲ ਥੋੜਾ ਕੈਫੀਨ ਹੁੰਦੈ ਨਾ ਥੋੜੀ ਐਨਰਜੀ ਜਿ ਲਗਦੀ ਏ। ਹਾਂ, ਤੇ ਔ ਬਨਾਨਾ
ਕੋਲ ਅ ਰਾਏ ਲੈਣੀ ਸੀ, ਕਿ ਮੈਨੂੰ ਹੈ ਨਾ ਬਰਡੇ ਪਾਰਟੀ ਟੀ ਤੇ ਜਾਣਾ ਸੀ ਤੇ ਗਿਫਟ ਕੀ ਦਵਾਂ ਤੇ ਤੁਸੀਂ ਦੱਸ ਸਕਦੇ ਔ?
ਹਾਂ- ਹਾਂ ਕਿਦੀ ਬਡੇ ਪਾਰਟੀ ਤੇ ਜਾਨਾ?
ਮਤਲਬ ਮੇਰੀ ਇਕ ਬੈਸਟ ਫਰੈਂਡ ਹੈਗੀ ਸਿਸਟਰ ਈ ਸਮਝੋ।
ਅੱਛਾ-ਅੱਛਾ- ਅੱਛਾ ਮਤਲਬ ਤਾਡੀ ਏਜ ਦੀ ਹੋਏਗੀ।
ਹਾਂਜੀ- ਹਾਂਜੀ।
ਹਮ- ਹਮ- ਹਮ-ਹਮ ਦੇਖੋ ਕੁੜੀਆਂ ਨੇ ਤਾਂ ਬੋਤ ਸਾਰੇ ਔਪਸ਼ਨਸ ਨੇ। ਮੇਨ ਪ੍ਰੋਬਲਮ ਆੰਦੀ ਮੇਲ ਵਾਸਤੇ ਖ਼ਰੀਦਨੇ।
ਔਹ ਵੀ ਦੱਸਦੋ ਤੇ ਔਹ ਵੀ ਬਾਏ ਮਤਲਬ ਅ ਇੱਕ ਆ ਤਾ ਪਤਾ ਲੱਗ ਜਾਣਾ ਤਾਂ ਦੂਜੇ ਦਾ ਵੀ ਪਤਾ ਲੱਗ ਜਾਣਾ ਮਤਲਬ ਮੈਨੂੰ ਫੇਰ ਭੁਲ ਜਾਣੀ।
ਫਰੇੰਡ ਕਰਦਾ ਤਾਡੀ ਔਂਦਾ ਸਿਸਟਰ ਦਾ ਟੇਸਟ ਕੀ ਏ? ਕਿਵੇਂ ਦੇ ਔਨੂੰ ਪਛੇ ਲੱਗਦੇ ਨੇ ਚੀਜ਼ਾਂ ਹਾਂ ਕੱਪੜੇ ਅੱਛੇ ਲੱਗਦੇ ਨੇ, ਜੂਲਰੀ ਅੱਛੀ ਲੱਗਦੀ ਏ, ਸ਼ੂਜ ਅਰ ਹਰ ਕੁੜੀ ਦੇ ਚੋਇਸ ਅਲੱਗ ਹੁੰਦੇ ਨੇ
ਕਿਉਂਕਿ ਔਨਾਂ ਦੇ ਔਪ ਸ਼ਨ ਤੇ ਬਥੇਰੇ ਹੈਗੇ, ਬਟ ਮੈਨੂੰ ਹੈਨਾ ਕੁਛ ਦਿਨਾਂ ਤੋਂ ਪਰਫਿਊਮ ਪਸੰਦ ਆਂਦੇ ਸੀ ਮੈਨੂੰ ਬੜਾ ਈ ਪਸੰਦ ਆੰਦਾ ਨਾ ਤੇ ਮੈ ਮੈਨੂੰ ਲੱਗਦਾ ਕਿ ਸਾਹਮਣੇ ਵਾਲੇ ਨੂੰ ਮੈਂ ਏਈ ਚੀਜ਼ ਦਵਾਂ। ਬਟ ਕੀ ਹੁੰਦਾ ਹੈ ਕਿ ਹਾਂਜੀ, ਬਟ ਕੀ ਹੁੰਦਾ ਨਾ ਜ ਅ ਕਈ ਲੋਕਾਂ ਨੂੰ ਵੱਖਰੇ- ਵੱਖਰੇ ਟੇਸਟ ਹੁੰਦੇ ਨੇ ਜੈਸੇ ਤੁਸੀਂ ਜਾਣਦੇ ਹੋ। ਅੱਜ -ਕੱਲ ਇੰਨੀ ਔਫਰ ਵੀ ਲੱਗਦੀ ਏ ਬਾਏ ਵਨ ਗੈਟ ਵਨ, ਤੇ ਔਹ ਔਨਲਾਈਨ ਸਮਝ ਵੀ ਨੀ ਆੰਦੀ ਤੇ ਇੱਛਾ ਜਦੋਂ ਕਿਸੇ ਦਾ ਰਿਵਿਊ ਪੜ੍ਹ ਲੈੰਨੀ ਆ ਕਿਸੇ ਦੀ ਏਡਵਰ ਟੇਝਮੈਨ ਦੇਖਦੇ ਆ ਨਾ, ਤੇ ਲੱਗਦਾ ਕਿ ਏਹ ਅੱਛਾ ਹੋਣਾ, ਫੇਰ ਲੇਣ -ਦੇਣ ਟਰਾਇਲ ਪੈਕ ਤੇ ਉਸ ਵਿੱਚ ਕੁੱਝ ਸਮਝ ਆਂਦਾ ਕਿ ਇਸਦਾ ਵੱਡਾ ਪੈਕ ਲੈਂਦੇ ਨ ਤੇ ਨਾ ਮੈ ਨਾ ਇੱਕ ਟਰਾਏ ਕੀਤਾ ਸੀ- ਤੇ ਔਦੇ ਵਿੱਚ ਈ ਵੱਡਾ ਪੈਕ ਬਾਏ ਵਨ ਗੈਟ ਵਨ ਸੀ ਤੇ ਮੈਨੂੰ ਇੱਕ- ਦੋ ਦਿਨਾਂ ਤੋਂ ਸ਼ੋਅ ਹੋ ਰਿਹਾ ਸੀ ਕਿ ਔਨਾ ਦੀ ਕੋਈ ਬਡੇ ਸੇਲ ਹੋਏਗੀ ਯਾਂ ਫਸਟ ਬਡੇ ਸੇਲ- ਤੇ ਇਸ ਕਰਕੇ ਨਾ ਮੈਂ ਤੋਡੇ ਕੋਲ ਰਾਏ ਲੇ ਲਲਣਾ ਚਾ ਰੀ ਸੀ- ਕਿ ਮੈ ਔ ਲਵਾਂ ਕਿ ਨੀ ਲਵਾਂ, ਮਤਲਬ?
ਨਈ ਲੈ ਲੋ। ਮੈਨੂੰ ਇੱਕ ਵਾਰੀ ਸਕ੍ਰੀਨਸ਼ੋਟ ਭੇਜ ਦੇਣਾ ਯਾ ਮੈਨੂੰ ਔ ਅ ਇਕ ਵਾਰੀ ਔ ਪ੍ਰੋਡਕਟ ਦਾ ਨਾਮ ਭੇਜ ਦੇਣਾ, ਮੈਂ ਸਰਚ ਕਰ ਲਾਂਗੀ। ਅਦਰਵਾਈਜ਼ ਮੈਨੂੰ ਐਂਝ ਲੱਗਦਾ, ਪਰ। ਔਨਾ ਸਬ ਅਪਨੀ ਪਰਸਨਲ ਚੋਆਇਸ ਦਾ ਲੈਂਡ ਦੇ ਨੇ, ਕਿਸੇ ਨੂੰ ਮਾਇਲਡ ਪਸੰਦ ਆਦਾਂ। ਜਿਵੇਂ ਮੇਰੇ ਹਸਬੈਂਡ ਨੂੰ ਤਾਂ ਏ ਸਟ੍ਰੌਂਗ ਬੋਤ ਅੱਛਾ ਲੱਗਦੈ। ਸਟ੍ਰੌਂਗ ਹਾਂ, ਮੈਨੂੰ ਮਾਂਓ।
ਤੇ ਹਸਬੈਂਡ ਜੀ ਪੇਲ ਲਾਂਦੇ ਈ ਨੀ ਸੀ ਬਟ ਕਿਉਂਕਿ ਮੈਨੂੰ ਇੰਨਾ ਪਸੰਦ ਐ ਤੇ ਮੈਂ ਓਨਾਂ ਦੇ ਕਪ ੜੇ ਤੇ ਜਬਰਦਸਤੀ ਲਾ ਦੇਨੀ ਆਂ ਤੇ ਅਬ ਓਨਾਂ ਨੂੰ ਐਸਾ ਹੁੰਦੈ ਕਿ ਮੇਰੇ ਕੱਪੜੇ ਮਹੈਕਨੇ ਨੀ ਚਾਈਦੇ। ਪਰ ਓਨਾਂ ਨੂੰ ਮੈਂ ਆਦਤ ਡਾਲ ਦਿੱਤੀ ਪਰਫਿਊਮ ਦੀ।
ਪੈਲੇ ਨੀ ਹੋਂਦਾ ਸੀ ਓਨਾਂ ਨੂੰ। ਪਰਵਾਅ ਈ ਨੀ ਹੁੰਦੀ ਸੀ ਕਿ ਬਈ ਮੇਰੇ ਤੋਂ ਮੈਂ ਤਾਰੀ ਏ ਯਾਂ ਬਦਬੂ ਆ ਰੀ ਏ ਯਾ ਫਿਰ ਕਿਸੀ ਪਾ ਆਲੇ ਥੋੜੇ ਨੂੰ ਕੈਸੀ ਫੀਲਿੰਗ ਆ ਰੀ ਏ, ਕੁਛ ਨਈ। ਜਦੋਂ ਮੈਨੂੰ ਸ਼ੌਕ ਹੋਂਦੈ ਨਾ ਕਿ ਅ ਜੋ ਮੈਂ ਅਪਬ੍ਰਿੰਗਿੰਗ ਮੇਰੀ ਜਿਸ ਹਿਸਾਬ ਨਾਲ ਹੋਈ ਏ ਤੋ ਉਸ ਹਿਸਾਬ ਨਾਲ ਮੈਨੂੰ ਲੱਗਦੈ ਕਿ ਅ ਮ ਅ ਮਤਲਬ, ਜੋ ਬੀ ਸਾਹਮਣੇ ਆਲਾ ਬੰਦੈ ਓ ਮਹੈਕਨਾ ਈ ਚਈਏ, ਅਸੀ ਵੀ ਮਹੈਕਦੇ ਪਏ ਆਂ ਹੁਨ ਤੋ।
ਹਾਂ, ਨਈ-ਨਈ, ਪਰਫਿਊਮ ਨਾਲ ਦੇਖੋ ਇਮ ਇਮਪ੍ਰੈਸ਼ਨ ਵੀ ਅੱਛਾ ਪੇਂਦੈ। ਇਮਪ੍ਰੈਸ਼ਨ ਵੀ ਪੇਂਦੈ, ਅਗਰ ਤੁਸੀ ਕਿ ਧਰੇ ਜਾਂਦੇ ਓ, ਏੱਕ ਤੇ ਤੁਸੀ ਬੋਡੀ ਦੀ ਅ ਮੰਨ ਲੋ ਓਡਰ ਵੀ ਕਈਆਂ ਦੇ ਓਡੋਵਰ ਅਲੱਗ-ਅਲੱਗ ਹੁੰਦੈ, ਬੋਡੀ ਦਾ ਵੀ। ਕਈਆਂ ਦੀ ਸਮੈਲ ਆਂਦੀ ਅ, ਹਾਂ, ਕਈਆਂ ਦੇ ਦੈ ਕਿ ਆ ਖੁਸ਼, ਮਤਲਬ ਕੁਛ ਵੀ ਪਰਫਿਊਮ ਲਗਾਨ ਤੇ ਓਨਾਂ ਦਾ ਲੌਂਗ ਲਾਸਟਿੰਗ ਰੈਂਦੈ।
ਹਾਂਜੀ, ਕਈ ਲੋਕ ਇਤ੍ਰ ਲਾਂਦੇ ਨ, ਕਈ ਲੋਗ ਅ ਅ ਡੀਓ ਲਾਂਦੇ ਨ, ਕਈ ਲੋਕ ਪਰਫਿਊਮ ਲਾਂਦੇ ਨ, ਵੱਖਰੇ-ਵੱਖਰੇ। ਕਈ ਲੋਕ ਬੋ ਬੋਡੀ ਮਿਸਟ ਲਾਂਦੇ।
ਐਸਟਰੋਲੋਜਰ ਦਾ ਯ ਕਿਸੇ ਦਾ ਕਿ ਕਿਸੀ ਕੋ ਪਰਫਿਊਮ ਗਿਫਟ ਨੀ ਕਰਨਾ ਚਾਹੀਏ। ਐ ਐਵੇਂ ਪੜ੍ਹਿਆ ਸੀ। ਹਾਂ, ਮੈਂ ਵੀ ਅਸੀਂ ਤ ਵੈਸੇ ਤੇ ਮੈ ਮੰਨਦੇ ਨੀ ਐ ਸਭ ਚੀਜਾਂ। ਮੈਂ ਤੇ ਬਿਲਕੁਲ ਨੀ ਮੰਨਦੀ। ਬਟ ਮੈਂ ਓਸ ਦਿਨ ਤੋਂ ਸੋਚਦੀ ਪਈ ਸੀ ਕਿਉਂ ਬੋਲੇਐ?
ਕਈ ਲੋਗ ਕੈਂਦੇ ਨੇ ਕਿ ਵੋਲਟ ਨਈ ਦੇਨਾ ਚਾਈਦਾ ਬਿਕੌਜ਼ ਪੈਸੇ ਚਲੇ ਜਾਂਦੇ ਨ। ਤੇ ਕੈਂਦੇ ਨ ਤੁਸੀ ਪਰਫਿਊਮ ਨਾ ਦਿਓ, ਤੇ ਓ ਓਰਾ ਚਲਾ ਜਾਂਦੈ। ਐਸੇ ਕੋਈ ਲੋਗ ਕੈਂਦੇ ਨ। ਬਟ ਫੇਰ ਬੰਦਾ ਦੇ ਕੀ ਚੀਜ਼? ਕੱਪੜੇ ਦੇ ਤੇ ਬੰਦਾ ਸਾਮਣੇ ਵਾਲੇ ਦੋ
ਦੇਖੋ, ਕੱਪੜਿਆਂ ਦੀ ਚੋਇਸ ਤਾਂ ਬਿਲਕੁਲ ਈ ਡਿਫਰੈਂਟ ਕਰਦੀ ਏ ਬਾਈ।
ਚਲੋ, ਓ ਤਾਂ ਬੰਦਾ ਜਾ ਕੇ ਲੇ ਲੇ, ਓਸ ਦਿਨ, ਬਟ ਇੱਕ ਸਰਪ੍ਰਾਈਜ਼ ਵਾਸਤੇ ਵੀ ਬੰਦਾ ਆਪਣੇ ਤਰਫੋਂ ਏਨੀਸ਼ੀਏਟ ਕਰਦਾ ਈ ਏ ਨਾ ਕਿ ਬਈ ਅ ਐਜ਼ ਏ ਸਪੈਸ਼ਲ ਫੀਲ ਕਰਾਣ ਲਈ ਕਿਸੀ ਨੂੰ ਕੁਛ ਦੇਣਾ ਚਲੋ, ਲੇਡੀਜ਼ ਵਾਸਤੇ ਵੱਖਰੇ ਓਪਸ਼ਨ ਹੁੰਦੇ ਈ ਏ ਪਰ ਜੈਂਟਸ ਵਾਸਤੇ ਕੀ ਓਪਸ਼ਨ ਐ?
ਅਰੇ ਜੈਂਟਸ ਆਸਤੇ ਤਾਂ ਦੇਖੋ, ਤਿੰਨ-ਚਾਰ ਚੀਜਾਂ ਨੇ, ਸ਼ਰਟ ਟੀ-ਸ਼ਰਟ ਹੈ ਨਾ, ਔਰ ਕੀ ਕੈਂਦੇ ਨੇ ਵਾਲੇਟ ਹੋ ਗਿਆ, ਬੈਲਟ ਬਟ ਮੇਰੇ ਹਸਬੈਂਡ ਤੇ ਕੀ ਫੋਰਮਲਜ਼ ਪਾਂਦੇ ਨੇ ਨਾ, ਓਫਿਸ ਦਾ ਜਿਆਦਾ ਰੇਂਦਾ ਓਨਾਂ ਦਾ। ਤੇ ਮੇਹਤ ਜਦੋਂ ਵੀ ਓਨਾਂ ਦਾ ਬਰਡੇ ਹੁੰਦੈ ਵੋ ਕੈਂਦੇ ਨੇ ਮੇਰੇ ਕੋ ਫੋਰਮਲ ਦਿਲਾ ਦੇ, ਕੱਪੜੇ ਦਿਲਾ ਦੇ, ਫੋਰਮਲਸ। ਤਿੰਨ ਚਾਰ ਸ਼ਰਟਾਂ ਦਿਲਾ ਦੇਨੀਂ ਆਂ ਅੱਛੀ ਵਾਲੀ। ਵਾਈਟ ਤੇ ਜਿਵੇਂ ਬੋਤ ਯੂਜ਼ ਹੁੰਦੀ ਏ। ਵਾਈਟ ਸ਼ਰਟਸ ਦਿਲਾ ਦੇਨੀਂ ਆ ਤੇ ਓ ਹੈਪੀਲੀ ਓ ਗਿਫਟ ਓਨਾ ਨੂੰ ਚਲੋ ਜ਼ਰੂਰਤ ਵੀ ਪੂਰੀ ਹੋ ਜਾਂਦੀ ਏ। ਹਮ,
ਹਾਂਜੀ, ਮੈਂ ਸੋਚ ਰੀ ਆਂ ਜੈਸੇ ਕੋਈ ਅ ਜੇਸੇ ਆਪ ਸਾਡੇ ਕੋਲ ਅ ਸਲੈਮ ਬੁੱਕ ਹੋਂਦੀ ਏ ਨਾ ਤੁਸ ਵਿੱਚ ਬ ਵੱਖਰੇ ਵੱਖਰੇ ਸ਼ੇਪ ਦੇ ਪੇਜਿਸ ਹੁੰਦੇਨ। ਉਸ ਤੇ ਫੋਟੋ ਲਾ ਕੇ ਕੋਲਾਜ ਬਣਾ ਦੀਏ ਤੇ ਓ ਕੀ ਆਈਡੀਆ ਰਏਗਾ ਸਈ ਰਏਗਾ?
ਕੋਲਾਜ ਦੇਖੋ ਸਪੇਸ ਤੇ ਡਿਪੈਂਡ ਕਰਦੈ ਹਰ ਬੰਦੇ ਦੇ।
ਜੈਸੇ ਬੁੱਕ ਕੇ ਫੋਮ ਵਿੱਚ ਹੈਗਾ ਪ੍ਰੋਪਰ ਬੁੱਕ ਹੈਗੀ। ਤੇ ਮੈਂ ਅ ਬਾਏ ਕੀਤੀ ਸੀ ਅੱਜ ਮੇਰੋ ਏਥੇ ਲੇਆਈ ਬਟ ਮਤਲਬ ਓਥੋ ਪੇਕੇ ਬਾਏ ਕੀਤੀ ਸੀ। ਤੇ ਏਤੇ ਲੇਆਈ ਫਿਰ ਸੋਚਿਆ ਅ ਕਿੱਥੇ ਯੂਜ ਕਰਾਂ? ਫੇਰ ਮੈਨੂੰ ਐਸਾ ਆਈਡੀਆ ਆਇਆ ਕਿ ਫੋਟੋ ਲਗਾ ਕੇ ਬੰਦਾ ਕਿਸੇ ਨੂੰ ਐਜ ਏ ਗਿਫਟ ਦੇ ਸਕਦਾ।
ਹਾਂ ਸਲਾਇਮ ਬੁਕ ਬੇਸਿਕਲੀ ਤੁਸੀਂ ਆਪਣੀ ਮੈਮਰੀਸ ਔਰ ਸਭ ਚੀਜ਼ਾਂ ਲਗਾ ਸਕਦੇ ਓ ਪਰ ਇਦੇ ਚ ਐਫਰਟਸ ਬੜੇ ਲੱਗਦੇ ਨੇ ਬੌਤ ਐਫਰਟਸ ਲੱਗਦੇ ਨੇ।
ਹਾਂਜੀ, ਹਾਂਜੀ ਤੇ ਓ ਗਿਫਟ ਐਜ ਏ ਗਿਫਟ ਅੱਛਾ ਰਏਗਾ ਕਿ ਨਈ? ਐ ਤੁਆਨੂੰ ਕੋਲ ਪੁੱਛਦੀ ਪੀ ਓ।
ਨਈ ਅੱਛਾ ਰਏਗਾ ਹੁਣ ਤੁਆਡੇ ਕੋਲ ਆਪਣੇ ਸਿਸਟਰ ਦੀ ਜਾਂ ਫਰੈਂਡਸ ਦੀ ਜੋ ਜੋ ਮੈਮਰੀਜ਼ ਨੇ ਔਰ ਐ ਮੈਮਰੀਜ਼ ਦੇ ਨਾਲ ਕੋਈ ਵੀ ਇੰਸੀਡੈਂਟ ਜੁੜਿਆ ਹੋਇਆ ਤੁਸੀਂ ਲਿਖ ਸਕਦੇ ਓ ਓਦੇ ਚ। ਔਰ ਥੋੜਾ ਆਪਣੇ ਤਰਫ ਵੀ ਆਪਣੀ ਤਰਫ ਤੋਂ ਈ ਕੋਈ ਕੋਟ ਲਿਤਾ ਆ ਕੁੱਛ ਓ ਮੈਮਰੀ ਨੂੰ ਯਾਦ ਕਰਦੇ ਹੋਏ ਕੁੱਛ ਸੀਨ ਦੱਸਤਾ ਕਿ ਇਸ ਟਾਈਮ ਮੈ ਆਈ ਸੀ ਚੀਜ਼ ਓ ਫੋਟੋ ਦੇ ਅੱਛੀ ਲੱਗੇਗੀ ਪਰ ਓਦੇ ਚ ਤੁਆਡੇ ਬੌਤ ਐਫਰਟਸ ਲੱਗਣਗੇ ਤੁਆਨੂੰ ਟਾਈਮ ਚਾਈਦਾ ਹੋਏ ਗਾ ਓਦੇ ਲਈ।
ਅੱਛਾ ਜੀ, ਚਲੋ ਕੋਈ ਨੀ ਔਰ ਤੁਸੀਂ ਦੱਸੋ?
ਕੁੜੀਆਂ ਵਲੇ ਤਾਂ ਮੈਂ ਕੈਨੀ ਆਂ ਸਭ ਤੋਂ ਅੱਛਾ ਗਿਫਟ ਹੁੰਦਾ ਤਾਨੂੰ ਅਗਰ ਓਦਾ ਸਾਈਜ਼ ਪਤ ਕੁੜੀਆਂ ਵਾਸਤੇ ਤੇ ਸਭ ਤੋਂ ਅੱਛਾ ਗਿਫਟ ਹੁੰਦਾ ਅਗਰ ਤਾਨੂੰ ਸਾਈਜ਼ ਪਤਾ ਏ ਓਦਾ। ਤੇ ਕੋਈ ਟੋਪ ਦੇਖਿਓ ਕਿ ਵੈਸਟਰਨ ਤੇ ਹਰ ਕੋਈ ਪਾਂਦਾ ਅੱਜ ਕੋਈ ਟੋਪ ਯਾ ਟੀ ਸ਼ਰਟ ਸਟਾਈਲਿਸ਼ ਟੀ ਸ਼ਰਟ ਟੋਪ ਵਨ ਪੀਸ।
ਵਨ ਪੀਸ ਚਲੋ ਏ ਵੀ ਵਧੀਆ ਆਈਡੀਆ ਹੈਗਾ ਵਨ ਪੀਸ, ਸਲੀਵਸ ਅ ਜੀਨਸ ਟੋਪ ਹੋ ਗਿਆ ਯਾ ਫੇਰ ਮਿੱਡੀ ਹੋ ਗਿਆ ਯਾ ਫਿਰ
ਕਿਉਂਕਿ ਵਨ ਪੀਸ ਅੱਜ ਕੱਲ੍ਹ ਹਰ ਕੋਈ ਪਾਂਦਾ ਏ ਬਰਡੇ ਪਾਰਟੀ ਤੇ ਜਾਓ ਕਿਸੇ ਵੀ ਓਕੇਜਨ ਤੇ ਜਾਓ ਜਾਂ ਈਵਨ ਕਿ ਸ਼ੋਪਿੰਗ ਵਾਸਤੇ ਵੀ ਜਾਂਦੇ ਓ ਤਾਂ ਕੋਟਨ ਦੇ ਵਨ ਪੀਸ ਅ ਅੱਛੇ ਲੱਗਦੇ ਨੇ ਪਾਏ ਹੋਏ ਇਵਨ ਰਾਤੀ ਡਿਨਰ ਤੇ ਵੀ ਜਾਓ ਤੇ ਵਨ ਪਿਸ ਕੰਮ ਆ ਜਾਂਦੇ ਨੇ ਈਜ਼ੀ ਟੂ ਵਿਅਰ ਹੁੰਦੇ ਨੇ ਔਰ ਕੰਫਰਟੇਬਲ ਬੌਤ ਹੁੰਦੇ ਨੇ।
ਸਾਨੂੰ ਏ ਬੀ ਆਈਡੀਆ ਵਧੀਆ ਹੈਗਾ।
ਹੁਣ ਗਰਮੀਆਂ ਨੇ ਤੇ ਕੋਟਨ ਦੀ ਫਰੋਕਸ ਬੌਤ ਆਈ ਦੀਆਂ ਮਾਰਕੀਟ ਇਚ ਸਟਾਈਲਿਸ਼।
ਅੱਛਾ ਤੇ ਤੁਆਨੂੰ ਕੋਈ ਸ਼ੋਪ ਦਾ ਵੀ ਆਈਡੀਆ ਹੋਊਗਾ ਤੇ ਤੁਸੀ ਓ ਨਾਮ ਵੀ ਦੱਸਦੋ ਮੈਨੂੰ।
ਮੈਡੈਮ ਵਿੱਚ ਆਈ ਹਾਂ ਜੇ ਬ੍ਰੈਂਡ ਵੱਲ ਜਾਂਦੇ ਓ ਤਾਂ ਮੈਡੈਮ ਵਿੱਚ ਬੌਤ ਅੱਛੇ ਆਏ ਹੋਏ ਨੇ। 'ਮੈਡੈਮ' ਇਚ ਹਾਂ 'ਮੈਡੈਮ' ਬ੍ਰੈਂਡ ਦੀ ਅੱਛੀਆਂ ਆਈ ਹੋਈਆਂ ਨੇ। ਔਰ ਦੇਸੀ ਬੈਲਾਂ ਦੇ ਵੀ ਅੱਛੀ ਆਈਆਂ ਹੋਈਆਂ ਨੇ ਅਦਰਵਾਈਜ਼ ਜੂਡੀਓ ਵਿੱਚ ਵੀ ਬੌਤ ਅੱਛੀਆਂ ਮੈਂ ਬੱਚੇ
ਅੱਛ, ਅੱਛਾ।
ਮਿਸ ਆ ਸੋਰੀ ਬੀਚ, ਬੀਚ ਤੇ ਗਏ ਸੀ ਤੇ ਉਦੋਂ ਕਾਫੀ ਜੂਡੀਓ ਤੋਂ ਨਾ ਫਰੋਕਸ ਖਰੀਦੀਆਂ ਸੀ। ਸਟਾਈਲੀਸ਼
ਅੱਛਾ, ਅੱਛਾ ਓ ਕੇ ਕਿਓ ਜਿਆ ਐਕਸਪੀਰੀੰਸ ਰਿਆ ਸੀ ਤੁਆਡਾ? ਮਤਲਬ ਲੁਕ ਕੈਸੀ ਆਈ ਸੀ? ਕੈਸਾ ਅਪੀਅਰੈਂਸ ਆਇਆ ਸੀ? ਵਧੀਆ ਆਇਆ ਸੀ?
ਵਧੀਆ ਲੁਕ, ਬੀਚ ਸਾਈਡ ਤੇ ਜਾਓ ਔਰ ਉਥੇ ਫਰੋਕਸ ਪਾਓ ਨਾ ਤੇ ਸਮਾਰਟ ਲੁਕ ਆਂਦੀ ਏ।
ਅੱਛਾ ਜੀ, ਤੁਸੀਂ ਸਈ ਆਈਡੀਆ ਦਿੱਤਾ ਏ ਕਾਫੀ ਚੀਜ਼ਾਂ ਹੈਲਪ ਫੁਲ ਹੋ ਜਾਂਦੀ ਐ ਤੇ ਅਗਰ ਬੱਚਿਆਂ ਨੂੰ ਅਗਰ ਗਿਫਟ ਦੇਣਾ ਹੋ ਤੇ ਉਸਦਾ ਵੀ ਕੋਈ ਆਈਡੀਆ ਦੱਸਦੋ?
ਬੱਚਿਆਂ ਨੂੰ ਤੇ ਮੈਂ ਜਦੋਂ ਵੀ ਦਿੰਨੀ ਆ ਡਰੈਸ ਈ ਲੈ ਕੇ ਦਿੰਨੀ ਆ ਜਾਂ ਟੋਏ। ਅਗਰ ਛੋਟਾ ਬੱਚਾ ਐ ਤੇ ਉਨੂੰ ਕ੍ਰੀਏਟਿਵ ਕੁਛ ਟੋਆਏਸ ਜਿਹਨੂੰ ਨਾਲ ਥੋੜਾ ਦਿਮਾਗ ਲਗਾਏ ਗਾ ਇਹਨੂੰ ਕਿਵੇਂ ਯੂਜ ਕਰਨਾ ਐ। ਉਵੇਂ ਦੇ ਟੋਏਸ ਲੈ ਕੇ ਦੇਣੇ ਆ ਐਕਟੀਵੀਟੀ ਬੇਸਡ।
ਐਕਟੀਵਿਟੀ ਬੇਸਡ ਯੇ ਵੀ ਅੱਛੀ, ਅੱਛੀ ਆ ਵੋ ਫਾਈਵ ਪਲੱਸ ਵ ਵਾਲੇ
ਫਾਈਵ ਪਲੱਸ ਦੇ ਵੀ ਆਂਦੇ ਨੇ ਫਾਈਵ ਪਲੱਸ ਦੇ ਵੀ ਬੜੇ ਅੱਛੇ-ਅੱਛੇ ਆਂਦੇ ਨੇ ਜਿਵੇਂ ਮੇਰੀ ਡੋਟਰ ਦਸ ਸਾਲ ਦੀ ਏ ਤੇ ਦਸ ਸਾਲ ਦੇ ਵੀ ਓ ਐ ਟੀਵਿਟੀ ਬੇਸਡ ਇੰਨੇ ਅੱਛੇ ਹੁਣੇ ਥੋੜੇ ਦਿਨ ਪਹਿਲੇ ਓਨੂੰ ਗਿਫਟ ਦਿੱਤਾ ਸੀ ਕਿਸੇ ਫਰੈਂਡ ਨੇ ਔਨੇ ਕਰੋਸ਼ੀਆ ਦਿੱਤ ਤਾ ਔਰ ਨਾਲ ਉੱਨ ਦਿੱਤੀ ਬੋਤ ਸਾਰੀ। ਔਰ ਉਹਦੇ ਚ ਡਿਜ਼ਾਇਨ ਹਾਊ ਟੂ ਮੇਕ ਥਿੰਗਸ ਓ ਸਭ ਕੁਛ ਸੀ। ਔਰ ਸਿਲਾਈ ਦਾ ਵੀ ਸਮਾਨ ਸੀ। ਪਰ ਓ ਕ੍ਰੀਏਟਿਵ ਵੇ ਨਾਲ ਸੀ ਕਿ ਬੱਚਾ ਸਿੱਖ ਵੀ ਲੇਂਦਾ ਐ ਔਰ ਬੱਚਾ ਔਦੇ ਅਕੋਰਡਿੰਗਲੀ ਚੀਜ਼ਾਂ ਬਣਾ ਵੀ ਲੈਂਦਾ ਐ ਤੇ ਓ
ਮੇਂ ਤੁਸੀ ਜੇ ਮੈਂ ਤੁਅਡੀ ਗੱਲ ਨੀ ਕਟਦੀ ਮੈਂ ਤੁਸੀ ਵਰਡ ਕਰੋਸ਼ੀਆ ਯੂਜ਼ ਕੀਤਾ ਮੈਂ ਇੰਸ ਮੈਂਨੇ ਪੇਜ ਦੇਖਿਆ ਸੀ ਉਸ ਵਿੱਚ ਵੱਡਾ ਸਾ ਰੋਸ ਕਰੋਸ਼ੀਆ ਵਿੱਚ ਸੀ ਏਸ ਕਿਸੇ ਨੇ ਅਪਣੇ ਸਪੈਸ਼ਲ ਓਕੇਜਨ ਤੇ ਪਾਇਆ ਸੀ। ਤੇ ਓ ਵੀ ਗਿਫਟ ਕਰ ਸਕਦਾ ਨਾ ਐਜ਼ ਏ ਗਿਫਟ ਕਿਸੀ ਮੇਲ ਪਰਸਨ ਨੂੰ ਕੀ ਆਈਡੀਆ ਵਧੀਆ ਰਏਗਾ?
ਅੱਛਾ। ਅੱਜ-ਕੱਲ੍ਹ ਤੇ ਦ ਤੁਸੀਂ ਦੇਖੋ ਨਾ ਕਰੋਸੀ਼ਏ ਦੀ ਕਿੰਨੀ ਆਈਟਮਸ ਆ ਗੀਆਂ ਵੇ ਵਧੀਆ ਵਧੀਆ ਈਵਨ ਕਿ ਟੋਪ, ਟੋਪ ਟੋਪਸ ਆ ਗਏ ਇੰਨੀ ਪਿਆਰੀ ਥੱਲੇ ਤੁਸੀ ਟੀ ਸ਼ਰਟ ਪਾਓ ਔਦੇ ਉਪਰ ਓਨੂੰ ਕੈਰੀ ਕਰੋ ਸ਼ਰ ਟ ਦੀ ਤਰ੍ਹਾਂ ਬੜੀ ਸਮਾਰਟ ਲੁੱਕ ਦਿੰਦੀਆਂ ਨੇ। ਔਰ ਈਵਨ ਕਿ ਕਰੋਪ ਟੋਪਸ ਵੀ ਆ ਗੀਆਂ ਨੇ ਬੀਚ ਸਾਈਡ ਦੀਆਂ ਕਿਤਰੇ ਜਾਓ ਸੀ ਸਾਈਡ ਓਥੇ ਪਾਓ, ਨਾਲ ਸਕਰਟ ਵੀ ਆਂਦੀ ਏਦੇ ਚ।
ਅੱਛਾ ਅੱਛਾ।
ਹਾਂ।
ਓ ਤੇ ਮੈਨੂੰ ਨੀ ਪਤਾ ਤੁਸੀ ਦੱਸਦੇ ਪੇਓ ਤ ਕੁੱਝ ਨਈ, ਨਈ ਚੀਜ਼ ਪਤਾ ਲੱਗਦੀ ਪੀਏ। ਹਂ, ਪਰ ਮੈਂਨੇ ਵੱਡਾ ਸਾ ਫੂਲ ਦੇਖਿਆ ਸੀ। ਠੀਕ ਏ। ਤੁਸੀ ਮੈਨ ਸੈਂਡ ਕਰਨਾ ਮੈਂ ਤੁਹਾਨੂੰ ਓ ਪੇਜ ਸ਼ੇਅਰ ਕਰਾਂਗੀ ਤੇ ਪਰਫਿਊਮ ਦਾ ਤੇ ਓ ਵੱਡੇ ਫੂਲ ਵਾਲਿਆ ਤਾਂਕਿ ਤੁਆਨੂੰ ਵੀ ਆਈਡੀਆ ਤੁਆਨੂੰ ਤੁਸੀ ਮੈਨੂੰ ਦੱਸ ਸਕੋ।
ਹਾਂ ਹਾਂ, ਬਿਲਕੁਲ। ਮੈਂ ਮੈਨੂੰ ਵੀ ਆਈਡੀਆ ਹੋਜੇਗਾ ਔਰ ਵੈਸੇ ਤੇ ਬੈਸਟ ਓਪਸ਼ਨਸ ਹੁੰਦੇ ਨੇ ਬੱਚੇਆਂ ਵਾਸਤੇ ਤੇ ਕੁਛ ਕ੍ਰੀਏਟਿਵ ਆਈਟਮ ਲੈ ਲੋ। ਐਕਟੀਵਿਟੀ ਬੇਸਡ ਲਰਨਿੰਗ ਔਰ ਵੱਡਿਆਂ ਆਸ ਤੇ ਸਭ ਤੋਂ ਇੰਪੋਰਟੈਂਟ ਔਦੀ ਜ਼ਰੂਰਤ ਸਮਝ ਲੋ ਓਨੂੰ ਕੀ ਚਾਈਦਾ।
ਚਲਾਦੋ ਵਧੀਆ ਵਧੀਆ। ਅੱਛਾ ਜੀ।
ਥੋੜਾ ਅ ਮੈਨੂੰ ਐਵੇਂ ਲੱਗਦਾ ਵੇਸਟੇਜ ਔਫ ਮਨੀ ਹੁੰਦਾ ਕਿਉਂਕਿ ਪਏ ਰਹਿੰਦੇ ਨੇ ਯੂਜ਼ ਇੱਚ ਨੀ ਆਂਦੇ ਕੁਛ ਵੀ, ਅਗਰ ਤੁਸੀ ਕਿਸੇ ਨੂੰ ਡਰੈੱਸ ਦੇੰਦੇ ਓ ਪਰ ਫਿਊਮ ਦਿੰਦੇ ਤੋ ਕੰਮ ਆ ਜਾਂਦਾ।
ਓਕੇ ਜੀ। ਚਲੋ ਵਧੀਆ ਰਾ ਤੁਆਡੇ ਨਾਲ ਗੱਲ ਕਰਨਾ। ਥੈਂਕ ਯੂ ਜੀ ਬਾਏ।
ਥੈਂਕ ਯੂ ਜੀ ਬਾਏ ਬਾਏ।